ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ
ਵਧੀਆ ਜੀ ਤੁਸੀਂ ਦੱਸੋ
ਵਧੀਆ, ਵਧੀਆ ਕੀ ਕਰਦੇ ਆ
ਬਸ ਵਿਹਲੇ ਬੈਠੇ ਸੀ ਕਿ ਤੁਸੀਂ ਦੱਸੋ ਕੀ ਕਰ ਰਹੇ ਸੀ
ਬਸ ਅਸੀਂ ਵੀ ਵਿਹਲੇ ਬੈਠੇ ਹਾਂ
ਤੇ ਹੁਣ ਕਿੱਧਰ ਘੁੰਮਣ ਨੀ ਗਈ ਛੁਟੀਆਂ
ਹਾਂਜੀ। ਘੁੰਮ ਆਏ ਆ
ਘੁਮ ਆਏ ਓ
ਹਾਂਜੀ।
ਕਿੱਧਰ, ਕਿੱਧਰ ਘੁੰਮ ਕੇ ਆਏ ਹੋ
ਅਸੀਂ ਗਏ ਸੀ। ਕਸ਼ਮੀਰ ਘੁੰਮਣ।
ਅੱਛਾ! ਕਸ਼ਮੀਰ ਗਏ ਸੀ ਤੁਸੀਂ ਘੁੰਮਣ
ਹਾਂਜੀ!
ਉੱਧਰ ਕਿੱਧਰ-ਕਿਧਰ ਸੋਨਮਾਰਗ ਵਗੈਰਾ ਗੁਲਮਾਰਗ ਵਗੈਰਾ ਘੁੰਮ ਕੇ ਆਏ ਉਹ?
ਹਾਂਜੀ - ਹਾਂਜੀ! ਸ੍ਰੀਨਗਰ ਗਏ ਸੀ ਫੇਰ ਸੋਨਮਰਗ ਗਏ ਸੀ ਗੁਲਮਰਗ ਗਏ ਸੀ ਪਹਿਲਗਾਮ ਵੀ ਗਏ ਸੀ
ਅੱਛਾ ਪਹਿਲਗਾਮ ਵੀ ਗਏ ਸੀ! ਪਹਿਲਗਾਮ ਬਹੁਤ ਉਹ ਮੈਂ ਪਹਿਲੇ ਅਟੈਕ ਵੀ ਹੋਇਆ ਸੀ ਪਹਿਲਗਾਮ ਵਿੱਚ?
ਹਾਂਜੀ!
ਪਹਿਲਗਾਮ ਤੇ ਜਾਣਾ ਨੀ ਚਾਹੀਦਾ ਸੀ ਵੈਸੇ!
ਕਯੋਂ?
ਉੱਧਰ ਅਟੈਕ ਵੀ ਹੋਇਆ ਸੀ ਪਹਿਲਾਂ ਇੱਕ!
ਉਹ ਸਾਲ ਹੋ ਗਿਆ ਉਹਨੂੰ ਹੁਣ ਤੇ ਐਸਾ ਕੁਛ ਨੀ ਹੈ ਉੱਧਰ!
ਸਾਲ ਨਹੀਂ ਹੋਇਆ ਸਾਲ ਸਾਲ ਨਹੀਂ ਹੋਇਆ ਪਰ ਧਰਮ! ਕੁੱਛ ਕੇ ਮਾਰ ਗਜ਼ਰ ਤੇ ਹਾਂ ਪਿਛਲੇ ਸਾਲ ਦੀ ਗਲ?
ਹਾਂਜੀ! ਹੁਣ ਐਸਾ ਤੇ ਕੋਈ ਨੀ ਓਦਾਂ ਹੀ ਲੋਕਾਂ ਨੇ ਡਰਾਇਆ ਹੋਇਆ ਬਈ!
ਮਤਲਬ ਉੱਧਰ ਨਾ ਜਿਆਦਾ ਅੱਗੇ ਵੀ ਨਹੀਂ ਜਾਣ ਦਿੰਦੇ ਨਾ ਜ਼ਿਆਦਾ!
ਹਾਂ ਬਸ ਉਹ ਉਹਨਾਂ ਨੇ ਬੰਦ ਕੀਤਾ ਚੰਦਨਵਾੜੀ ਰੋਡ ਹੈ ਜਿਹੜੀ ਉਹ ਵੀ ਬੰਦ ਕੀਤੀ ਹੋਈ ਹੈ! ਤੇ ਜਿੱਥੇ ਅਟੈਕ ਹੋਇਆ ਸੀ, ਨਾ ਨਿਊ ਮਿੰਨੀ ਸਵਿਜ਼ਰਲੈਂਡ!
ਹਮ ਹਮ!
ਉਹ ਵੀ ਉਹਨਾਂ ਨੇ ਬੰਦ ਕੀਤਾ ਹੋਇਆ ਬਸ ਅਸੀਂ ਪਹਿਲਗਾਮ ਹਾਂਜੀ!
ਤੇ ਫਿਰ ਉਹੀ ਤੇ ਜ਼ਿਆਦਾ ਵਿਊ ਉਹੀ ਤੇ ਵਧੀਆ ਵਿਊ ਸੀ! ਵਿਊ ਤੇ ਉਧਰ ਹੀ ਵਧੀਆ ਸੀ?
ਪਤਾ ਨੀ ਸੀ ਨਾ ਸਾਨੂੰ ਅਸੀਂ ਚਲੇ ਗਏ ਫੇਰ ਉੱਥੇ ਜਾ ਕੇ ਪਤਾ ਚੱਲਿਆ ਕੀ! ਬੰਦ ਕੀਤਾ ਹੋਇਆ ਅਸੀਂ ਉੱਥੇ ਗਏ ਸੀ ਬੇਤਾਬ ਵੈਲੀ ਗਏ ਸੀ! ਜਿੱਥੇ ਫਿਲਮ ਦੀ ਸ਼ੂਟਿੰਗ ਹੋਈ ਸੀ, ਤੇ ਇੱਕ ਅਸੀਂ ਗਏ ਸੀ ਅਰ ਹਾਂਜੀ!
ਅੱਛਾ!
ਇੱਕ ਅਸੀਂ ਗਏ ਸੀ, ਅਰੂ ਵੈਲੀ
ਉਧਰ ਸਾਰੀ ਵੈਲੀਆਂ ਈ ਨੇ।
ਹਾਂਜੀ! ਵੈਲੀਆਂ ਈ ਨੇ ਉੱਧਰ।
ਆਪਾਂ ਵੀ ਹੋ ਕੇ ਆਏ ਸੀ ਨਾ ਅੱਧਾ ਮਨ
ਵੈਲੀ- ਵੈਲੀਆਂ ਸ ਸੋਹਣੀਆਂ ਬਣੀਆਂ ਹੋਈਆਂ ਨੇ ਉਹ ਅਰੂਵੈਲੀ ਤੇ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਵਧੀਆ।
ਅੱਛਾ! ਘੁੰਮਣ ਜਾਨਾ ਕਸ਼ਮੀਰ, ਕਸ਼ਮੀਰ ਕਦੀ ਨਹੀਂ ਜਾਣਾ।
ਜਾਓ ਘੁੰਮ ਕੇ ਆਓ।
ਕਸ਼ਮੀਰ ਜਾਣਾ, ਲਦਾਖ ਜਾਣਾ, ਲੇ ਲਦਾਖ।
ਲੇਹ ਲਦਾਖ ਸ਼ਾਇਦ ਅਸੀਂ ਨੈਕਸਟ ਟਾਈਮ ਜਾਵਾਂਗੇ।
ਮੇਜੇ ਤਾਂ ਇੱਧਰ ਹੀ ਐ ਨਾ ਸਕੂਨ ਤਾਂ ਉੱਧਰ ਈ ਹੈ ਘੁੰਮ ਕੇ।
ਹਾਂ ਹਾਂ।
ਇੱਦਰ ਦੇ, ਇਦਰ ਠੱਗ ਵੱਜ ਹੀ ਆਉਂਦੀ ਨੇ ਬਸ ਕੰਮ ਚਲ ਪੈ ਮੇਰਾ।
ਸਹੀ।
ਫਿਰ ਦਿਨ ਬਾਅਦ ਘੁੰਮੋ ਆਪਣਾ ਪੀਸਫੁਲ ਜਗ੍ਹਾ, ਮਤਲਬ ਚਾਂਦੀ ਬਹੁਤ ਹੁੰਦੀ ਹੈ ਬਾਹਰ।
ਹਾਂਜੀ
ਤੇ ਸਵਾਲ ਦੀ ਐ।
ਘੁੰਮਣ ਤੇ ਜਾਈਦਾ ਸਾਨ ਤੇ ਸ਼ੌਕ ਨਾਲ ਜਾਂਦੇ ਆ ਅਸੀ। ਮੈਂ ਕਿਹਾ ਅਸੀਂ ਤੇ ਸ਼ੌਂਕ ਨਾਲ ਜਾਂਦੇ ਹਾਂ ਘੁੰਮਣ।
ਹਾਂਸ਼ ਆਪਾਂ ਵੀ ਟੈਸ਼ਨ ਫਰੀ ਹੋ ਕੇ ਜਾਂਦੇ ਆ, ਤੁਸੀ ਕਰਦੇ ਸਾਨੂੰ ਕੋਈ ਟੈਨਸ਼ ਛਣੀ ਨੀ ਹੈ, ਜਿਹੜੇ ਬਾਕੀ ਹੁੰਦੇ ਨੇ ਨਾ ਉਹਨਾਂ ਨੂੰ ਬਹੁਤ ਟੈਸ਼ਨ ਹੁੰਦੀ ਨੇ ਉੱਧਰ ਜਾ ਕੇ ਵੀ ਟੈਸ਼ਨ ਆਉਂਦੀ ਰਹਿ ਕੰਮ ਦੀਏ ਵੋ -ਵੋ ਯੇ।
ਹਾਂ ਉਹ ਤੇ ਹੈਏ ਫਿਰ ਜਾਣਾ ਤੇ ਬੰਦਾ ਟੈਸ਼ਨ- ਫਰੀ ਹੋਕੇ ਜਾਏ।
ਸਹੀ ਗੱਲ ਏ। ਬੰਦਾ ਇਜੋਏ ਤੇ ਕਰੇ ਸਹੀ ਢੰਗ ਨਾਲ।
ਹਾਂ
ਅਸੀ ਕਿੱਧਰ ਜਾਦੇ ਹਾਂ, ਟੈਨਸ਼ਨ ਫਰੀ ਜਾਦੇ ਹਾਂ, ਖੁਲਾ ਖਰਚਾ- ਕਰਨੇ ਆ।
ਸਹੀ, ਹੂੰ ਖਰਚਾ ਤੇ ਹੋ ਜਾਦਾ ਫੇਰ ਵਾਧੂ।
ਖਰਚਾ ਤੇ- ਸਾਡਾ ਤਾਂ ਰਿਸੀ ਕੇਸ ਖਰਚਾ ਇੱਕ ਬੰਦੇ ਦਾ ਦਸ -ਦਸ ਹਜਾਰ ਰੁਪਇਆ ਗਿਆ ਸੀ ਯਾਰ ਦੋਸ ਗਏ ਸੀਗੇ।
ਅੱਛਾ ਅੱਛਾ।
ਪਤਾਨੀ ਕੀ ਐਸਾ ਕੀਤਾ ਰਾਫਟਿੰਗ ਵਗੈਰਾ -
ਹੂੰ
ਰਾਫਟਿੰਗ ਕੀਤੀ ਪੰਜੀ ਡੰਪਿੰਗ ਕੀਤੀ ਸੀਗੀ ਮੈ ਉਧਰੋ-
ਅੱਛਾ-
ਆਉਦੇ ਬੜਾ ਡਰ, ਮਤਲਬ ਬੜੀ ਘੈਟ ਦੀ ਚੀਜ ਹੈਗੀ ਆ ਉਹ ਵੀ। ਉਹ ਵੀ ਇਕ ਵਾਰ ਕਰਨੀ ਚਾਹੀਦੀ ਹੈ। ਜਿੰਦਗੀ 'ਚ-
ਕਿਹੜੀ?
ਵੰਜੀ ਜੰਪਿਗ ਉਹ ਉਪਰੋ ਛਲਾਗ ਲਗਾਦੇ ਨੇ-
ਅੱਛਾ- ਅੱਛਾ ਉਹ ਤੇ ਬਹੁਤ ਡਰ ਲੱਗਦਾ ਉਦਾ ਤੇ-
ਉਹ ਕੀਤੀ ਸੀ, ਆਪਾ ਸੱਤਰਾਂ ਮੁੰਡੇ ਗੇ ਸੀ।
ਅੱਛਾ।
ਸੱਤਰਾਂ ਮੁੰਡਿਆਂ ਨੇ ਪੈਸੇ ਭਰੇ ਸੀ ਚਾਰ -ਚਾਰ ਹਜ਼ਾਰ ਰੁਪਏ।
ਅੱਛਾ।
ਤੇ ਇਕ ਜੰਪ ਦੀ ਚਾਰ ਹਜਾਰ ਫੀਸ ਹੈਗੀ ਸੀ।
ਅੱਛਾ।
ਤੇ ਔ ਪੈਲੈ ਬਲੱਡ ਟੈਸਟ ਕਰਦੇ ਨੇ ਜਰਾ ਜਾ ਖੂਨ ਕੱਢ ਕੇ ਨਾ
ਅੰ ਹੁੰ।
ਬਲੱਡ ਟੈਸਟ ਕਰ ਦੇਨੇ, ਕਿ ਕੋਈ ਬਿਮਾਰੀ-ਬਮੂਰੀ ਤੇ ਨੀਐ। ਸਾਫ ਸੋਚਦੀ ਹਾਟ ਟੂ ਹਾਟ-ਹੁਟ ਦੀ।
ਅੱਛਾ। ਆ, ਔ ਮੈਡੀਕਲ ਕਰਦੇ ਹੋਣੇ ਨਾ ਪੈਲੇ ਸਾਰਿਆਂ ਦਾ।
ਸਾਈਨ ਕਰਾਂਦੇ ਨੇ ਕਿ ਕੋਈ ਦਿੱਕਤ-ਦੁਕੱਤ ਹੋ ਗਈ, ਕੋਈ ਕਲੇਮ ਨਹੀ ਦੀਆ ਜਾਏਗਾ।
ਹਾਂ, ਔ ਔਨਾਂ ਨੇ ਤੇ ਆਪਣਾ ਪੂਰਾ ਉਹ ਕਰਕੇ ਦੇਣਾ ਨਾ, ਬਈ ਕੋਈ ਨੀ, ਕੋਈ ਗੱਲ ਹੋ ਜੇ, ਤੇ ਅਸੀ ਜਿਮੇਵਾਰ ਨੀ ਹੈਗੇ।
ਅਗਰ ਕਰ ਦੇ ਨਾਲ ਆ, ਤੇ ਕਰ ਦੇ ਸਾਈਨ ਕਰਾਉਦੇ ਨੇ, ਤੇ ਫੋਨ ਤੇ ਗੱਲ ਕਰਦੇ ਨੇ ਪੈਲਾਂ।
ਅੱਛਾ
ਮੈ ਤੇ ਮੰਮੀ ਪਾਪਾ ਦੀ ਕਰਾਈ ਨਈਂ ਪਰਾ ਦੀ ਗੱਲ ਕਰਾਤੀ ਸੀ।
ਅੱਛਾ-ਅੱਛਾ, ਠੀਕ ਏ ਔਨਾਂ ਨੂੰ ਕੀ ਪਤਾਏ, ਪਾਏ ਕਿਸੇ ਫਰੈਂਡ ਦੀ ਕਰਾ ਦੋ।
ਨਈ-ਨਈ, ਕਰਾਣੀ ਪਰਾ ਨੀ ਆਦਾਰ ਕਾਡ ਪੇਜੇਗਾ ਪਰਾ ਅਪਣਾ।
ਅੱਛਾ-ਅੱਛਾ, ਠੀਕੇ।
ਜੋਟੀਆਂ ਚੱਲਦੇ ਨੇ ਨਾ ਉਵੀ।
ਆਂ, ਓਤੇ ਹੀਏ ਫੇਰ ਕਲ ਨੂੰ ਕੋਈ ਗੱਲ ਹੋਜੇ ਉਨਾ ਦੇ ਸਿਰ ਤੇ ਆ ਜਾਂਦੀ ਏਨਾ।
ਤੇ ਹਾਂ, ਤੇ ਪਰਾ ਨੇ ਕੇਯਾ ਸੀ ਕਿ ਸੇਫ ਹੈ, ਸੌ ਪਰਸੈਟ ਸੇਫ ਹੈ? ਓ ਕੈਂਦੇ, ਸੌ ਪ੍ਰਸੈਂਟ ਤੋਂ ਸਾਡਾ ਟੋਲ ਵੀ ਨਈ ਦਿੱਤਾ। ਫੇਰ, ਫੇਰ ਮੇਰਾ ਪਰਾ ਕੈਂਦਾ ਬਈ ਤੂੰ ਦੇਖ ਲੈ ਕਰਨੀ ਆ ਕਰਲੈ ਨਈ ਤੇ ਨਾ ਕਰ, ਮੈਂਹ ਇਨੀ ਦੂਰ ਆ ਕਰਕੇ ਜਾਵਾਂਗਾ, ਤੇ ਫੇਰ ਆਪਾ ਸਾਰੇ ਸਤਰਾਂ ਦੇ ਸਤਰਾਂ ਮੁੰਡਿਆਂ ਨੇ ਚਾਰ-ਚਾਰ ਹਜਾਰ ਰਪੇ ਦਿੱਤੇ।
ਅੱਛਾ-ਅੱਛਾ।
ਫੇਰ ਆਪਾਂ ਸਪਨੇ ਨਈਂ ਉਪਰ ਗਏ। ਅੱਦੇ ਬੰਦੇ ਤੇ ਵੇਖ ਹੀ ਡਰ ਗੇ, ਉੱਪਰੋਂ 'ਚ ਉਚਾਈ। ਆਪਾਂ ਪੰਜ ਮੁੰਡੇ ਰਹਿ ਗਏ, ਪੰਜ ਮੁੰਡੇ 'ਚੋਂ ਖਾਲੀ ਦੋ ਬੰਦੇਆਂ ਨੇ ਜੱਪੰਂ ਮਾਰੀ ਸੀ।
ਅੱਛਾ।
ਟਾਏ ਵਾਪਸ ਵੀ ਦੇਦੇਨਾ ਮੈਂਨੁ।
ਹੁੰ, ਡਰ ਤੇ ਬਓਤ ਲੱਗਦਾ ਓਦੇ ਤੇ।
ਤਿੰਨ ਮੁੱਕਦੇ ਨੇ ਤਿੰਨ ਵਾਰ। ਅਗਰ ਤੀਜੀ ਵਾਰ ਚੌਥੀ ਵਾਰ ਅਗੇ ਨਈਂ ਜਾਣ ਦੇਨਗੇ ਮੈਨੂੰ ਛਲਾਗ ਮਾਰਨ ਅਸਤੇ
ਅੱਛਾ।
ਮੈਂ ਤੇ ਪੈਰਾ ਮੌਕਾ ਲਿੱਤਾ ਦੂਜਾ ਮੌਕਾ ਲਿੱਤਾ। ਬਾਕੀ ਜੱਮ ਕੇ ਕੇਯਾ ਬਚਾਓ। ਤਾਰ ਮੈਂ ਨੀ ਮਾਰਦਾ ਜੰਪ-ਜੁੰਪ ਮੈਂ ਨੀ ਲਿੱਤਾ ਕੋਈ ਚਾਰ-ਚੂਰ ਜਾਰ ਤਾਰ ਲਿਆ ਆਪਣਾ ਸਾਰਾ ਸਮਾਨ।
ਅੱਛਾ।
ਫੇਰ ਕੇਤਾ ਸਰ, ਆਪ ਤੋਂ ਮਾਰ ਲੋਓ ਕਿਸੇ ਨੇ ਨੀ ਮਾਰੀ ਆਪ ਤੋਂ ਮਾਰ ਲੋੋ, ਮੈਹ ਚੱਲ, ਮੈਂ ਅੱਖੀਆਂ ਬੰਦ ਕਰਾਂਗਾ ਤੂੰ ਤੱਕਾ ਮਾਰਦੀ।
ਅੱਛਾ।
ਫੇਰ ਖਾਲੀ ਸੱਤਰਾਂ ਮੁੰਡੇ ਚ ਦੋ ਮੁੰਡੇ ਨੇ ਮਾਰ ਸੀ।
ਅੱਛਾ ਬਸ ਅੱਧੇ ਵੇਖ ਕੇ ਡਰ ਗਿਆ ਹੋਣੇ ਏ।
ਬਾਕੀ ਸਾਰੇ ਡਰ ਗਏ, ਬ ਥੱਲੇ ਉੱਧਰ ਮੈਂ ਵੀ ਐਂ ਵੀ ਸੋਚਿਆ ਸੀ ਕਿ ਨਵੀਂ ਜ਼ਿੰਦਗੀ ਮਿਲੇਗੀ ਮਤਲਬ ਕਮਜ਼ੋਰ ਦਿਲ ਦਾ ਬੰਦ, ਕਮਜ਼ੋਰ ਦਿਲ ਦਾ ਬੰਦਾ ਨਈ ਮਾਰ ਸਕਦਾ ਛਲਾਂਗ। ਮਰ ਜਾਏਗਾ ਰਸਤੇ ਵਿੱਚ
ਆ ਤੇ ਰਹੀ ਸੀ ਥੋੜੇ ਦਿਨ ਪੈਲੇ ਬੰਜਿੰਗ ਜਬਿੰਗ ਕਰਦੇ ਹੋਏ, ਉਹ ਮਤਲਬ ਹੁਣ ਦਿਲ ਦਾ ਕਮਜ਼ੋਰ ਹੋਣਾ ਨਾ ਤੇ ਓਦੇ ਓਨ ਮਤਲਬ ਰਸਤੇ ਚ ਹੀ
ਸਾਡੇ ਸਾਹਮਣੇ ਏਕ ਸੱਤਰ ਸਾਲ ਦੀ ਬੁੱਢੀ ਨੇ ਮਾਰੀ ਸੀ ਉਪਰੋਂ ਛਲਾਂਗ।
ਅੱਛਾ।
ਤਾਂ ਸਾਡੇ ਯਾਰਾਂ ਦੋਸਤਾਂ ਨੂੰ ਸ਼ਰਮ ਨੀ ਆਈ ਇੰਨੀ ਵੱਡੀ-ਵੱਡੀ ਉਮਰ ਦੀ ਬੁੱਢੀ ਨੇ ਮਾਰੀ ਛਲਾਗਂ। ਓਵੀ ਪੂਰਾ ਹੱਥ ਖੋਲ ਕੇ ਚੀਕਾਂ ਮਾਰਦੀ ਪਈ। ਸਾਡਾ ਆਪਾਂ ਬਦੀ ਬਾਚਾ ਕਾਲ ਚ ਲਗ ਮਾਰੇ ਓਤਾਰੋ-ਓਤਾਰੋ।
ਹੂੰ-ਹੂੰ।
ਉਹ ਲੈਂਦੀ ਹੋਣੀ ਨਾ ਸ਼ਾਇਦ ਉੱਧਰ ਦੀ ਹੋਵੇ ਲੋਕਲ
ਹਾਂ, ਉਹ ਲੋਕ ਤੇ ਕਈ ਤੇ ਹੁੰਦੇ ਨਾ ਕਈਆਂ ਨੂੰ ਪ੍ਰੈਕਟਿਸ ਹੁੰਦੀ ਜਿਵੇਂ ਆਦਤ ਵੀ ਹੁੰਦੀ ਨਾ ਕਈਆਂ ਨੂੰ।
ਮੈਂ ਤਾਂ ਵੀਡੀਓ-ਵੀਡੀਓ ਵੀ ਬਣਵਾਈ ਸੀ। ਪੰਜ ਸੌ ਰੁਪਏ ਦੀ ਉਹਨਾਂ ਨੇ ਵੀਡੀਓ ਬਣਵਾਈ ਸੀ। ਪੰਤਾਲੀ ਸੌ ਲਾਗੇ ਸੀ ਪੂਰੇ।
ਹੂੰ-ਹੂੰ, ਹਾਂ ਫਿਰ ਗਿਆ ਬੰਦਾ ਤੇ ਫੇਰ ਇੰਜੋਏ ਤੇ ਕਰਦਾ ਈ ਐ।
ਰਾਫਟਿੰਗ ਕੀਤੀ, ਸਭ ਕੁਛ ਕੀਤਾ ਸੀ ਉੱਧਰ।
ਅੱਛਾ।
ਐਕਟਿਵਾ ਸਕ ਸਕੂਟਰ ਰੈਂਟ ਤੇ ਲੈ ਕੇ ਪੂਰਾ ਘੁੰਮੇ, ਮਤਲਬ ਪੂਰਾ ਮਜ਼ਾ ਆਇਆ ਸੀਗਾ।
ਹਮ, ਨਈ ਉੱਧਰ ਹੈ ਤੇ ਬੋਤ ਵਧੀਆ ਮਜ਼ਾ ਤੇ
ਰਿਸ਼ੀਕੇਤ ਰਾਤ ਨਾਈਟਾ ਮਜ਼ਾ ਆਦਾ, ਜਦੋਂ ਸਾਰੇ ਨੈਰ ਦੇ ਕਿਨਾਰੇ ਬੈਠੇ ਹੁੰਦੇ ਨਾ ਬੋਨ ਫਾਇਰ ਕਰਕੇ ਗੀਤ ਗੂਤ ਜਗਾ ਰਹੇ ਹੁੰਦੇ ਨੇ ਆਪਣੇ ਗਾਣੇ ਗੁਣੇ। ਹੋ ਜਾਂਦਾ ਏ।
ਰਿਸ਼ੀਕੇਸ਼ ਵੀ ਗਏ ਸੀ ਅਸੀਂ ਏਕ ਬਾਰ।
ਪਾੜਚ ਏਹੀ ਮਜ਼ਾ ਹੈਗਾ ਬਸ ਮੈਕਡੋਰਗੰਜ ਗਏ ਸੀ ਆਪਾਂ ਧਰਮਸ਼ਾਲਾ ਯਾਰ ਦੋਸਤ ਮੈਂ ਪੈਲਾਂ ਯੂਨੀਵਰਸਿਟੀ ਐਡਮਿਸ਼ਨ ਲਿੱਤਾ ਸੀ ਨਾ ਤੇ ਛੇ ਮਹੀਨੇ ਪੜ੍ਹ ਕੇ ਛੱਡਤੀ ਸੀਗੀ।
ਕਿਉਂ?
ਬਸ ਅਪ ਡਾਊਨ ਵਿੱਚ ਰੇਹ ਰਿਹਾ ਸੀ ਮੈਂ
ਅੱਛਾ।
ਫੇਰ ਮੇਰਾ ਸਾਲ ਖਰਾਬ ਹੋਣ ਲੱਗਾ ਸੀ ਫੇਰ ਮੈਂ ਡਿਪਲੋਮਾ ਕੀਤਾ ਕਿਉਂਕਿ ਸਾਲ ਨਾ ਖਰਾਬ ਹੋਏ।
ਅੱਛਾ-ਅੱਛਾ, ਅੱਛਾ।
ਹੁਣ ਮੇਰਾ ਪੇਪਰ ਹੈਗਾ ਲਾਸਟ, ਡਿਪਲੋਮਾ ਖਤਮ ਹੋ ਜੇਗਾ। ਹੁਣ ਮੈਂ ਡਿਗਰੀ ਚ ਐਡਮਿਸ਼ਨ ਲੈ ਲਾਗਾ
ਅੱਛਾ, ਪੇਪਰ ਸਹੀ ਹੋਏ ਨੇ ਪਾਸ ਹੋਵਗੇ ਤੇ ਤਾਂ ਹੀ ਲਓਗੇ ਡਿਗਰੀ ਚ ਐਡਮਿਸ਼ਨ।
ਮੈਡਮ ਤਾਂ ਸਾਡੀ ਕਰਾਂ ਦਿੰਦੀ ਏ।
ਅੱਛਾ ਫੇਰ ਠੀਕ ਏ ਫੇਰ ਤੇ ਪਾਸ ਹੀ ਪਾਸ ਏ।
ਬੱਚੇ ਦਿਖਾ ਦਿੰਦੇ ਨੇ ਚਾਰ ਤਾਂ ਕੋਐਚਨ ਕਰਨੇ ਹੁੰਦੇ ਨੇ। ਲਪੇਟ ਦਿੰਦੇ ਆ ਆਪਾਂ ਤੇ ਦੇਖ-ਦੇਖ ਕੇ ਸਾਰੇ ਈ।
ਹੂੰ ਹਾਂ ਫੇਰ ਤੇ ਹੋਈ ਜਾਣਗੇ ਪਾਸ।
ਪੜਾਕੂ ਤੇ ਅਸੀ ਸ਼ੁਰੂ ਤੋਂ ਹੈਗੇ ਆ ਟੈਨਥ ਚ ਮੇਰੇ ਆਏ ਸੀ ਏਟੀ ਫੋਰ ਪਰਸੈਂਟ। ਪਲੱਸ ਟੂ ਚ ਆਈ ਸੀ ਏਟੀ ਸਿਕਸ ਪਰਸੈਂਟ।
ਅੱਛਾ ਸਹੀ ਆ ਫੇਰ ਤੇ। ਹੂੰ। ਪੜਾਕੂ ਵੀ ਨਕਲਾਂ ਮਾਰ ਮਾਰ ਕੇ ਪਾਸ ਹੋਏ।
ਉਹ ਮੈਂ ਨਕਲਾਂ ਨੀ ਮਾਰੀ ਨਕਲ ਸਾਡੀ ਚੱਲੀ ਨੀ ਤੇ ਪਲੱਸ ਟੂ ਚ ਤਾਂ ਜ਼ਰਾ ਵੀ ਨੀ ਚੱਲੀ ਗਰਦਨ ਵੀ ਨੀ ਹਿਲਨ ਦਿੱਤੀ।
ਅੱਛਾ।
ਸਰਸਵਤੀ ਸਕੂਲ ਬਣਾਇਆ ਸੀ ਸਾਰਾ ਦਿਨ।
ਅੱਛਾ, ਅੱਛਾ ਸਕੂਲ ਉਦਾਂ ਕਿਹੜੇ?
ਸਕੂਲ ਐਈ ਜੀ ਸੀ ਸੀਨੀਅਰ।
ਅੱਛਾ ਅੱਛਾ, ਸਹੀ ਏ।
ਨਕਲ ਵੱਜੀ ਨਹੀਂ ਫੇਰ ਬੜਾ ਮੁਸ਼ਕਿਲ ਮਤਲਬ ਯਾਦ ਕਰਕੇ ਜਾਂਦੇ ਰਹੇ ਪਹਿਲੇ ਪੇਪਰ ਚ ਪਤਾ ਲੱਗਿਆ ਸੀ ਨਕਲ ਤੇ ਹੋਣੀ ਨਹੀਂ।
ਹੂੰ ਬੋਰਡ ਚ ਮੁਸ਼ਕਿਲ ਹੀ ਹੁੰਦਾ।
ਹੂੰ। ਫੇਰ ਯੂਨੀਵਰਸਿਟੀ ਲੋਅ ਲੋਅ ਵਿੱਚ ਐਡਮਿਸ਼ਨ ਲਿੱਤਾ ਸੀ ਲੋਅ ਡੀਪਾਰਟਮੈਂਟ ਵਿੱਚ।
ਅੱਛਾ।
ਛੇ ਮਹੀਨੇ ਲੋਅ ਕੀਤੀ ਪੂਰਾ ਸਮਝ ਸੂਮਝ ਸਭ ਕੁਛ ਛੱਡ ਆਇਆ ਸੀ ਪੇਪਰ ਵਿੱਚ ਵੀ ਮੈਂ ਫਸਟ ਨੰਬਰ ਵਿਚ ਪਾਸ ਹੋ ਗਿਆ ਸੀਗਾ ਸਾਲ ਦੀ ਫੀਸ ਵੀ ਦਿੱਤੀ ਗਈ ਸੀ ਭਰਨ ਨੂਂ ਉਹ ਬਸ ਮਨ ਨੀ ਕੀਤਾ ਜਾਣ ਤੇ।
ਅੱਛਾ।
ਹਾਂ ਓਦਾ ਨਾ ਮਤਲਬ ਮਾਹੌਲ ਬੜਾ ਖਰਾਬ ਏ ਉਧਰ ਦਾ ਚਲੋ ਮੈਂ ਤੁਹਾਨੂੰ ਦੱਸਣਾ ਬਾਅਦ ਚ ਗੱਲ ਕਰਦਾ। ਹਾਂਜੀ।
ਚਲੋ ਠੀਕ ਐ ਓਕੇ ਬਾਏ।
ਓਕੇ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।
ਬਾਏ ਜੀ ਬਾਏ।